ਰਾਮ-ਰਾਮ ਜੀ।
ਰਾਮ-ਰਾਮ ਜੀ, ਰਾਮ-ਰਾਮ, ਕਿਵੇ ਔ?
ਮੈਂ ਵਧੀਆ, ਤੁਸੀ ਸੁਣਾਓ? ਅਜ ਕਿਸ ਰਾਂ ਯਾਦ ਕੀਤਾ?
ਮੈ ਕੇਆ ਚਲ ਯਾਦ ਕਰਲਾ, ਭੈਣ ਨੇ ਤੇ ਯਾਦ ਨਈ ਕੀਤਾ, ਮੈਂ ਹੀ ਕਰਲਾ। ਛੋਟੀ ਭੈਣ ਨੀ ਯਾਦ ਕਰਦੀ, ਵਡੀ ਭੈਣ ਦਾ ਫਰਜ਼ ਬਣਦਾ ਏ ਨਾ?
ਹਾਂ, ਏਹ ਤੇ ਗੱਲ ਹੈਗੀ। ਹੋਰ?
ਕੇਹ ਰਏ ਸੀ
ਬਸ ਕਾਰ ਦੇ ਈ ਕੰਮ, ਤੁਆਨੂੰ ਪਤਾ ਹੈ। ਨਿਪਟਾਏ ਕਾਰ ਦੇ ਕੰਮ, ਤੇ ਹੁਣ ਮੈ ਕਿਹਾ ਚਲ ਹਾਂ, ਮੈਂ ਕੇਆ ਮੈਂ ਵੀ, ਥੋੜਾ ਫ੍ਰਰੀ ਹੋਵਾਂ।
ਹਾਂ, ਏਹ ਵੀ ਜ਼ਰੂਰੀ ਏ ਨਾ, ਏਹ ਵੀ ਜ਼ਰੂਰੀ ਐ। ਸਾਰੇ ਕੰਮ ਕਰਨੇ ਪੈਂਦੇ ਲੇਡੀਜ਼ ਨੂੰ।
ਏ ਤ, ਮੈਂ ਕੇਆ ਬੱਚੇ ਕੀ ਕਰਦੇ ਪਏ?
ਬੱਚੇ, ਬਸ ਇਕ ਥੋੜਾ ਰਾ ਵਰਕ ਕਰਨ ਗਈ ਹੋਈ ਐ। ਇਕ ਤਾਂ ਗਈ ਹੋਈ ਹੈ। ਮੈਨੂੰ ਆਪਦੇ ਘਰੇ ਐ।
ਅਛਾ।
ਹਾਂ। ਮੈ ਵੀ ਰੋਟੀ ਪਾਣੀ ਕਰਕੇ, ਹੁਣ ਬੈਠੀ ਦਾ, ਸਿਰ ਵੀ ਬੜਾ ਦੁਖੀ ਜਾ ਰੇਆ, ਵੈਸ ਤਾਂ ਮੈਨੂੰ ਵੈਸੇ, ਹੋਰ ਵੀ ਪ੍ਰੋਬਲਮਸ ਨੇ, ਪਰ ਸਿਰ ਤਾ ਹ ਹੱਟ ਈ ਨੀ ਰੇਆ ਅੱਜ।
ਅਛਾ, ਮੈਡੀਸਨ ਲਿਤੀ ਕੋਈ?
ਮੈਡੀਸਨ ਤਾਂ ਮੈਂ ਬੌਹੋਤ ਜਾਦਾ ਖਾਦੀਆਂ ਨੇ, ਉਈ ਹੁਣ ਨੈਨਸੀ ਨਾਲ ਗਲ ਹੋ ਰਈ ਸੀਗੀ। ਔਹ ਵੀ ਏਹ ਕੇਹ ਨੀ ਮੈਂ ਬਿਮਾਰ ਆ, ਵੀ ਉਹ ਨਾ ਮੇਰੇ ਕੋਲ ਉਅਦੀ ਸੈਟਿਕਾਂ ਦੀ ਪ੍ਰੋਬਲਮ ਹੋਈ ਪਈ ਉਹਨੂੰ, ਵੀ ਮੈਨੂੰ ਵੀ ਉਹਨੂੰ ਹੋਈ-ਹੋਈ ਐ।
ਆਹ ਕੇਂਦੀ ਬੀ ਸੀਗੀ, ਨੈਨਸੀ ਉਸ ਦਿਨ ਕੁਛ।
ਹਾਂ, ਦਰਦ ਹਾਂ ਉਹ ਨਾ ਮੇਰੇ ਕੋਲ, ਮਤਲਬ ਮੈ ਪੇਨ ਕਿਲਰ ਪੱਤਾ ਨਾ, ਚੌਵੀ ਘੰਟੇ ਆਪਦੇ ਕੋਲ ਰੱਖਦੀ ਹਾਂ। ਇਕ ਤਰਾ ਦੇ ਨੀ, ਮੇਰੇ ਕੋਲ ਦਸ ਤਰਾ ਦੇ ਪੱਤੇ ਹੋਣਗੇ, ਤੋਂ ਮੈ ਨਾ ਹੁਣ, ਲੇਟੈਸ ਪਰਸੋ ਚੋਥ ਤੇ ਮੈ ਔਨੂੰ ਭਾਈ ਨੂੰ ਕੇਹ ਕੇ, ਡੋਕਟਰ ਨੂੰ, ਮੈ ਕੇਆ ਮੈਨੂੰ ਇੱਕ ਨਾ ਵਦੀਆ ਗੋਲੀ ਦਿਓ, ਜਿਅੜੀ ਜਾਅਦਾ ਸੋਲਿਡ ਹੋਵੇ ਬਈ, ਤੇ ਕਿਉਕਿ ਮੈਂ ਕੋਈ ਡੋਕਟਰ ਨੀ ਛਡਿਆ ਯਾਰ, ਕੋਈ ਵੀ ਨੀ ਛਡਿਆ ਮੈਨੂੰ ਇਥੇ ਤੇ ਮੈਂ ਕਿਨੇ ਸਾਲਾਂ ਤੋ, ਮੈਨੂੰ ਬੱਤੀ ਸਾਲ ਹੋ ਗਏ ਮੈਡੀਸਨ ਖਾਦੇਆਂ ਨੂੰ ਲਗਾਤਾਰ।
ਹੂੰ-ਹੂੰ ਤੇ
ਮੈ ਔਹ ਹਸ ਰੀ ਸੀ, ਨੈਨਸੀ ਆਈ ਨਾ ਪਰਸੋਂ, ਤੇ ਬਾਜ਼ਾਰ ਜਾਣਾ ਸੀ ਜਰਾਂ, ਉਹ ਕੇਂਦੀ ਮੇਰੇ ਨਾਲ ਚਲੋ ਸਾਰੇ, ਵੀ ਚਲਦੇ ਆ ਕਠੇ।
ਹੂੰ-ਹੂੰ।
ਤੇ ਉਦੋ ਕੇਂਦੀ, ਮੇਰੀ ਦਰਦ ਹੋ ਰਈ, ਮੈਨੂੰ ਗੋਲੀ ਦੇ, ਕੇਂਦੀ ਇਕ ਪਹਿਲਾਂ। ਔਹ ਮੈ ਨਵਾ ਪੱਤਾ ਲੈਣ ਡਾਸ ਫੇਰ ਮੈ ਨਾ ਉਹਨੂੰ ਦੇ ਤੀ, ਮੈ ਕਿਹਾ ਚਲ ਤੂੰ ਇਹ ਖਾ ਲਾ, ਮੈਂ ਨਵਾ ਲਿਆਂਦਾ ਪੱਤਾ, ਸਟਰੋਂਗ ਐ, ਵਧੀਆ। ਤੇ ਕੇ ਖਾਣਾ ਔਹੋ ਫੋਨ ਆਇਆ ਸੀ, ਕੇਂਦੀ ਯਾਰ ਕੇਂਦੀ ਮੈਂ ਤੇ ਪਰਸੋ ਦੀ ਗੋਲੀ ਖਾਧੀ ਹੋਈ ਏ, ਨਾ ਪਰਸੋ ਪੈਨ ਹੋਇਆ, ਨਾ ਕਲ ਪੇਨ ਹੋਇਆ। ਕੇਂਦੇ ਹੁਣ ਮਾੜਾ ਜੇ ਲਗ ਰੇਆ ਵੀ ਚਾਲੂ ਹੋਊਗਾ, ਕਹਿਦੇ ਵੀ ਮੈਨੂੰ ਪੱਤੇ ਦੀ ਫੋਟੋ ਭੇਜ ਦੇਉ।
ਅੱਛ, ਇਫੈਕਟਿਵ ਐ ਮਤਲਬ ਉਹ?
ਹਾਂ ਪਰ ਮੈਨੇ ਖਾਧ ਦੀ ਮੈਨੂੰ ਇਫੈਕਟ ਨਹੀ ਕੀਤੀ ਕਿਉਕਿ ਮੈ ਉਹਨੂੰ ਉਹੀ ਦਸ ਰਹੀ ਸੀਗੀ ਮੈ ਕਿਹਾ ਵੀ ਕਿਉਂਕਿ ਮੈਂ ਮੈਡੀਸਨ ਬਹੁਤ ਖਾਧਆਂ ਨੇ ਖਾ ਰਹੀਆਂ ਹਨਾ ਤੇ ਮੈਨੂੰ ਇਫੈਕਟ ਪਿਆ ਉਹਨੂੰ ਜਲਦੀ ਪਿਆ ਕਿਉਂਕਿ ਦਵਾਈਆਂ ਨੀ ਖਾਂਦੀ ਉਹ ਚਲੋ ਸ਼ੁਗਰ ਪਰਮਾਤਾ ਚਲੋ ਉਹਨੂੰ ਤੰਦਰੁਸਤ ਰੱਖੇ ਮੈਂ ਕਿਹਾ ਮੈਂ ਤੈਨੇ ਕਦੇ ਮੈਡੀਸਨ ਨਾ ਤਦੀ ਤੈਨੂੰ ਤਾਂ ਕਰਕੇ ਜਲਦੀ ਆਰਾਮ ਆ ਜਾਏ ਔਰ ਲੇਟ ਤੱਕ ਦੱਸ ਰਿਹਾ।
ਮੈਂ ਤੁਆਨੂੰ ਏਈਉ ਗੱਲ ਕੇਣ ਲੱਗੀ ਸੀ, ਜਿਸ ਰਾ ਪੇਨ ਕਿਲਰ ਤੁਸੀਂ ਕੇਂਦੇ ਔ ਨਾ, ਮੈਂ ਦਸ ਤਰ੍ਹਾਂ ਦੀਆਂ ਰੱਖੀਆਂ ਹੋਈਆਂ, ਹੁਣ ਤੁਸੀਂ ਨਾਲ ਇੰ ਟਾਈਮ ਤੋਂ ਔ ਗੇ ਔ, ਫਿਰ ਕਹਿੰਦੇ ਦਵਾਈਆਂ ਵੀ ਅਸਰ ਕਰਨੀਆਂ ਨਾ ਥੋਡੀਆਂ ਬੰਦ ਕਰ ਦੇਂਦੀਆਂ, ਜਾਦਾ ਪੇਨ ਕਿਲਰ ਖਾਓ।
ਕੀਤੀਆਂ ਈ ਹੋਈਆਂ ਨੇ, ਬੱਤੀ ਸਾਲ ਤੋਂ ਜੇਅੜਾ ਬੰਦਾ ਦਵਾਈ ਖਾ ਰੇਆ ਹੋਵੇ
ਹੂ,,,
ਹਨਾ ਉਹ ਮੈਨੂੰ ਤਾਂ ਬਲਕਿ ਨਾ ਜਿਹੜੇ ਕੈਮਿਸਟ ਕੋਲ ਮੈਂ ਲੈ ਕੇ ਆਉਂਦੀ ਉਹ ਜਾਣਦਾ ਅੱਛੀ ਤਰ੍ਹਾਂ ਉਹ ਵੀ ਬੇਟੇ ਨੂੰ ਵੀ ਕਹਿਣ ਲੱਗੇ ਮੈਨੂੰ ਵੀ ਕਹਿੰਦਾ ਤੁਸੀਂ ਜੀ ਕਿਸੇ ਡਾਕਟਰ ਡਾਕਟਰ ਕੁ ਛੱਡ ਨੀ ਕੀ ਕਰ ਕਹਿੰਦੇ ਜੀ ਇਹ ਕਿਡਨੀਆ ਤੇ ਇਫੈਕਟ ਪਾਉਂਦੀਆਂ ਤੁਸੀਂ ਇੰਨੀਆਂ ਗੋਲੀਆਂ ਕਰਦਾ ਮੈਂ ਤਾਂ ਹੈਰਾਨ ਹੁੰਦਾ ਵੀ ਇਹਨੇ ਪੇਨ ਕਿਲਰ ਕੀ ਕਰਾਂ ਦੱਸੋ
ਹੂ,,,
ਸਾਧਨ ਰੋ ਕੇ ਵੀ ਟਾਈਮ ਕੱਢਿਆ ਜਾਂਦਾ ਹਨਾ ਘਰ ਦੇ ਵੀ ਕੰਮ ਕਰਨੇ ਆਉਂਦੇ ਨੇ ਸਫਾਈਆਂ ਦੀ ਸਫਾਈਆਂ ਕਰ ਜਾਂਦੀ ਹੈ ਭਾਂਡੇ ਮਾਂਜ ਜਾਂਦੇ ਹੋਰ ਕੰਮ ਤਾਂ ਰੁੱਤ ਬੰਨ ਤਾਂ ਹੋ ਜਾਂਦਾ ਨਾ
ਹਾਂ ਬਾਕੀ ਮੈਂਟਲੀ ਫਰੀ ਰਹਿਣਾ ਬਹੁਤ ਜ਼ਰੂਰੀ ਹੈ ਨਾ ਤੁਸੀਂ ਮੈਂਟਲੀ ਜ਼ਿਆਦਾ ਟੈਨਸ਼ਨ ਲੈਂਦੇ ਹੋ ਮੇਰੇ ਖਿਆਲ ਨਾਲ
ਹਾਂਜੀ ਹਾਂ ਬਸ ਉਹੀ ਸਟਰ੍ਰੈਸ ਜ਼ਿਆਦੇ ਹੈ ਮੈਨੂੰ ਹੂ ਸਟਰ੍ਰੈਸ ਦੀ ਪ੍ਰੋਬਲਮ ਹੈ।
ਹੂ,,,
ਇੱਕ ਗੱਲ ਨੂੰ ਕੋਈ ਮਣੀ ਜ ਅਗਰ ਤੁਸੀਂ ਮੈਨੂੰ ਕੁੱਛ ਵੀ ਕਹਿ ਦੋਗੇ ਨਾ ਹਲਕੀ ਜਿਹੀ ਗੱਲ ਬਸ ਤੁਸੀ ਤਾਂ ਕਹਿ ਕੇ ਚਲੋ ਕਹਗੇ ਚਲ ਵੈਸੀ ਗੱਲ ਹੋ ਗਈ ਨਾ ਕਹਿ ਤਾ ਪਰ ਮੇਰੇ ਦਿਮਾਗ ਚ ਨਿੱ ਨਿਕਲਦੀ ਨੀ ਉਹ ਗੱਲ ਮੈਂ ਸੋਚੀ ਜਾਊ ਸੋਚੀ ਜਾਊ ਗੱਲ ਨੂੰ ਘੜੀਸੀ ਜਾਊਗੀ ਬਸ ਮੇਰਾ ਇਹ ਮੈਨੂੰ ਏਦਾਂ ਹੋ ਗਿਆ ਪਹਿਲਾਂ ਨਹੀਂ ਸੀ ਹੁੰਦਾ
ਹੂ ਹੂ,,,
ਬਟ ਹੁਣ ਏਦਾਂ ਹੋਣ ਲੱਗੇ
ਪਰ ਇਹ ਵੀ ਦੇਖ ਲਓ ਤੁਹਾਨੂੰ ਪਤਾ ਵੀ ਹੈ ਕਿ ਤੁਸੀਂ ਇਹ ਕਰਦੇ ਹੋ ਹੋ ਵੀ ਠੀਕ ਨਹੀਂ ਹੈ ਤੁਹਾਨੂੰ ਲੱਗ ਰਹੀ ਹੈ ਨਾ ਚੀਜ਼ ਕਿ ਤਾਂ ਹੀ ਪ੍ਰੋਬਲਮ ਆਂਦੀ ਹੈ। ਫਿਰ ਤਾਂ ਤੁਸੀਂ ਛੋੜ ਸਕਦੇ ਹੋ ਇਸ ਚੀਜ਼ ਨੂੰ ਆਹ ਹਹ ਬੰਦਾ ਕ ਇੱਕ ਕੰਨ ਤੋਂ ਸੁਨੀ ਦੂਜੇ ਕੰਨ ਤੋਂ ਕੱਢ ਦਿੱਤੀ ਮੰਨ ਲਓ
ਕਿਸੇੇ ਟਾਈਮ ਕਿਸੇ ਟਾਈਮ ਉਹ ਵੀ ਸੀਗਾ ਮੈਂ ਲੋਕਾਂ ਨੂੰ ਕਹਿੰਦੀ ਸੀ ਮੈਂ ਕਿਹਾ ਤੁਸੀਂ ਸਟੈਸ ਕਿਵੇਂ ਲੈਂਦੇ ਹੋ ਕਹਿੰਦੀ ਕਿਉਂ ਮੈਂ ਕਹਿੰ ਮੈਂ ਹਿਲਦੀ ਗੱਲ ਹੋ ਗਈ ਹਵਾਗੀ ਛੱਡ ਦੋ ਮੈਂ ਤਾਂ ਛੱਡ ਦਿੰਦੀ ਹਾਂ ਮੈਂ ਕਿਹਾ ਗੱਲ ਤੁਸੀਂ ਨ ਕਿਉ ਗੱਲ ਖਿੱਚੀ ਰਹਦੇ ਨੂੰ ਫੜੀ ਰੱਖਦੇ ਹੋ ਫੜੀ ਰੱਖਦੇ ਓ ਛੱਡ ਦਿਓ ਮੈਂ ਕਿਹਾ ਅ ਇਹ ਗੱਲ ਨੂੰ ਦੱਸ ਦਸ ਬਾਰਾਂ ਸਾਲ ਪਹਿਲਾਂ ਨੀ ਗੱਲ ਦੱਸਦੀ ਮੈਂ ਜੇ ਕਿਸੇ ਨੇ ਕਹਿਣਾ ਨਾ ਮੇਰਾ ਸਿਰ ਦੁੱਖ ਰੇਖ ਕਿਉਂ ਦੁੱਖ ਰਿਹੇ ਆਹ ਏਦਾਂ ਫਿਰ ਮੈਂ ਕਿਹਾ ਮੈਂ ਨੀ ਬੋਲਦੀ ਹੁੰਦੀ ਕਿਸੇ ਦੇ ਗੱਲ ਮੈਂ ਕਿਹਾ ਮੇਰੇ ਨਾਲ ਕਿੰਨੇ ਗੱਲਾਂ ਹੋ ਜਾਂਦੇ ਮੈਂ ਕਿਹਾ ਮੈਂ ਨੀ ਸਟਰੈਸ ਲੈਂਦੀ ਪਤਾ ਹੀ ਨੀ ਕੀ ਕਿਸੇ ਦੀ ਨਜ਼ਰ ਲੱਗ ਜਾਂਦੀ ਹੈ ਆਪਾਂ ਕਹਿ ਦਈਏ ਇੰਝ ਪਤਾ ਨੀ ਕਿਸੇ ਦੀ ਟੋਕ ਲੱਗ ਗਈ ਪਤਾ ਨੀ ਕਿਸੇ ਚੀਜ਼ ਤੋਂ ਟੱਪਿਆ ਕਰਿਆ ਗਿਆ ਕੁਛ ਨੀ ਪਤਾ ਪ੍ਰਮਾਤਮਾ ਜਾਣ ਦਾ ਬਟ ਹੁਣ ਮੇਰੇ ਦਿਮਾਗ ਚ ਨ ਨਿਕਲਦੀ ਗੱਲ ਹੁਣ ਮੈਨੂੰ ਕ ਵੀ ਨ ਰਿਲਾਈਜ਼ ਹੁੰਦਾ ਤੇ ਮੈਂ ਉਹਨਾਂ ਨੂੰ ਇਹ ਗੱਲ ਕਹਿੰਦੀ ਸੀ। ਮੇਰੇ ਨਾਲ ਬੀਤ ਰਹੀਏ
ਹੂ ਹਾਂ ਤੇ ਬਾਕੀ ਹੂ ਬਾਕੀ ਮੈਂ ਕਿਹਾ ਵਕਤ ਵਕਤ ਦਾ ਖੇਲ ਹੈ ਟਾਈਮ ਦੀ ਕੀ ਪਤਾ ਵਕਤ ਜਦ ਚੰਗਾ ਆਉਂਦਾ ਹੈ ਤਾਂ ਫਿਰ ਬੰਦਾ
ਠੀਕ ਵੀ ਹੋ ਜਾਂਦਾ ਹੈ ਹਾਂ ਬਿਲਕੁਲ ਬਿਲਕੁਲ ਕੋਈ ਟਾਈਮ ਸੀ। ਆਪਾਂ ਦਵਾਈ ਵੀ ਨਹੀਂ ਖਾਂਦੇ ਸੀਗੇ ਹਨਾ ਠੀਕ ਸੀ ਵਧੀਆ ਸੀ ਫਿਰ ਕੁਛ ਟਾਈਮ ਏਦਾਂ ਲਾਇਆ ਮੇਰੇ ਤੇ ਚਲੋ ਪ੍ਰੋਬਲਮ ਰਹੀਆਂ ਮੈਨੂੰ ਕੀ ਪਤਾ ਹੁਣ ਪਰਮਾਤਮਾ ਪਰਮਾਤਮਾ ਕਰੇ ਸਹੀ ਹੋਰ ਜਾ ਸਾਰਾ ਕੁਛ
ਹਾਂ ਹੋ ਜਾਏਗਾ ਸਹੀ ਹੁਣ ਐਸੀ ਗੱਲ ਨਹੀਂ ਹੁਣ ਦੇਖੋ ਦੇਖਿਆ ਜਾਏ ਤਾਂ ਪਹਿਲੇ ਨਾਲੋਂ ਤਾਂ ਕਾਫੀ ਠੀਕ ਹੋ ਹੀ ਰਿਹਾ ਨਾ ਤੁਹਾਨੂੰ ਆਪਣਾ ਤੁਸੀਂ ਪਿੱਛੇ ਵੇਖੋ
ਤੇ ਉਸ ਨਾਲੋਂ ਤੇ, ਠੀਕ ਹੈ, ਤੇ ਅੱਗੇ ਵੀ, ਠੀਕ ਹੀ ਹੋ ਜਾਏਗਾ।
ਅੱਗੇ ਵੀ, ਠੀਕ ਹੋਏਗਾ। ਕਰੇਗਾ ਪ੍ਰਮਾਤਮਾ, ਜਿਹਦੇ ਲੜ ਲੱਗੇ ਆ। ਉਹ ਆਪ ਉਹਨੂੰ ਸੋਚ ਹੈ।
ਹੂੰ।
ਮੈਂ ਤੇ ਚੈਨੀ ਊਨਹੀਂ ਆ। ਰੱਬਾ ਤੈਨੂੰ ਸੋਚ ਆ, ਤੇਰੇ ਬੱਚੇ ਆ, ਤੂੰ ਦੇਖ। ਇੱਕ ਜੇ ਮਾਂ- ਬਾਪ ਤੜਫ ਦਾ ਦੇਖ ਸਕਦਾ ਤਾਂ ਦੇਖ ਲੈ। ਜੇ ਨਹੀਂ ਦੇਖ ਸਕਦਾ ਤਾਂ, ਠੀਕ ਕਰਦੇ।
ਹਾਂ। ਉਹੀ ਨਾ ਮੈਂ ਕਿਹਾ, ਭਗਵਾਨ ਨੂੰ ਤਾਂ, ਸਭ ਦੀ ਚਿੰਤਾ ਐ।
ਸਭ ਦੀ ਚਿੰਤਾ ਹੈ, ਸਭ ਦੀ ਚਿੰਤਾ ਹੈ। ਇਹ ਤਾਂ ਗੱਲ ਸਹੀ ਹੈ।
ਸਾਨੂੰ, ਆਪਣੀ- ਆਪਣੀ ਹੈ। ਤੇ ਹੂੰ, ਹਾਂਜੀ।
ਸਾਨੂੰ ਆਪਣੀ, ਉਹਨੂ ਸਭਦੀ ਦੀ ਹੈ। ਅਸੀ ਤਾਂ ਵੀ ਰੱਬ ਦਾ ਧੰਨਵਾਦ ਨੀ, ਨਾ ਕਰਦੇ। ਆਪਾਂ ਲੋਕ ਉਹ, ਉਹ ਇਹੀ ਕਹਿੰਦਾ, ਕਿ ਮੈਂ ਧੰਨਵਾਦ ਦਾ ਭੁੱਖਾ। ਮੈਨੂੰ ਧੰਨਵਾਦ ਚਾਹੀਦਾ। ਮੈਨੂੰ ਕੁੱਛ ਨੀ ਚਾਹੀਦਾ। ਆਪਣਾ
ਹੂੰ।
ਮੰਦਰ ਨੂੰ ਜਾਂਦੇ ਹਾਂ। ਮਸਜਿਦ, ਗੁਰਦੁਆਰੇ ਜਾਂਦੇ ਹਾਂ। ਆਪਾਂ ਮੱਥਾ ਟੇਕਦੇ ਹ ਹਨਾ। ਪੈਸਿਆਂ ਨਾ ਉਹ ਤਾਂ ਕਹਿੰਦੇ, ਕਹਿੰਦੇ ਮੈਨੂੰ ਮੱਥਾ, ਕਿਉਂ ਟੇਕ ਦਿਓ ਔ। ਮੈਂ ਹੀ ਤਾਂ ਦੇ ਰਿਹਾ। ਤੁਹਾਨੂੰ ਪੈਸੇ, ਕੌਣ ਦੇ ਰਹੇ।
ਹੂੰ।
ਤੁਸੀਂ ਮੈਨੂੰ, ਪੰਜ ਰੁਪਏ, ਦਸ ਰੁਪਏ, ਦੋ ਰੁਪਏ ਦੇੋਖੋਗੇ। ਪਹਿਲਾ ਜੇਬ ਚੋ, ਸਭ ਤੋਂ ਛੋਟਾ ਨੋਟ ਕਿਹੜਾ ਹੈਗਾ।
ਹਾਂ। ਦੇਣ ਵਕਤ ਤਾਂ, ਹ ਵੀ ਚੜਾਉਣਾ।
ਆਪਾਂ ਦੇਖਦੀ ਹਾਂ, ਹਾਂ ਦੇਖਦੀ ਹਾਂ। ਸਾਰਨ ਦੀ ਗੱਲ ਹੈ। ਚਾਹੇ ਤੁਸੀਂ ਕਰੋੜਪਤੀ ਹੋ। ਤਾਂ ਵੀ ਤਾਂ ਵੀ ਬੰਦਾ ਦੇਖੂਗਾ। ਦਸ ਰੁਪਏ ਦਾ ਨੋਟ ਕੱਢਾ ਮੈਂ। ਹਨਾ ਉਹ ਤਾਂ, ਕਹਿੰਦਾ ਕਹਿੰ ਦਾ, ਮੈਨੂੰ ਨਾ ਚੜਾਓ ਪੈਸੇ। ਸਿਰਫ ਤੁਸੀਂ ਮੈਨੂੰ ਧੰਨਵਾਦ ਦਿਓ। ਮੈਂ ਧੰਨਵਾਦ ਭ ਹਾਂ, ਧੰਨਵਾਦ ਜ਼ਰੂਰੀ ਹੈ। ਉਹ ਆਪਾਂ, ਕਰਦੇ ਨੀ। ਸੁਕਰਾਨਾ ਕਰਦੇ ਨੀ ਹਨਾ ਮੈਂ ਆਪ ਆਪਣੀ ਗੱਲ ਦੱਸਦੀ ਹਾਂ। ਮੈਂ ਕੱਲ ਨਾ, ਮਤਲਬ ਬੜੀ ਸਟਰ੍ਰੈਸ ਚ ਸੀਗੀ। ਵੀ ਮੇਰਾ ਏਦਾਂ, ਕਿਉ ਹੋ ਰਿਹਾ। ਮੈ ਕਿਉਂ ਬਿਮਾਰ ਰਹਿੰਦੀ, ਹ ਹਨਾ। ਮੈਂ ਮਤਲਬ ਆਪਦੇ, ਆਪ ਨੂੰ, ਕੋਸ ਰਹੀ ਸੀ। ਪਰਮਾਤਮਾ ਨੂੰ ਕੋਸਿਆ ਮੈਨੇ। ਕੋਸ ਦੇ- ਕੋਸਦੇ ਨਾ, ਮੈਂ ਇੰਸਟਾ ਖੋਲ ਲਈ
ਅੱਛਾ।
ਇੰਸਟਾ ਖੋਲੀ ਤਾਂ, ਇੰਸਟਾ ਦੇ ਉੱਤੇ ਨਾ ਇੱਕ, ਮਤਲਬ ਸਾਡੇ ਇੱਥੇ ਨਾ, ਪਿੰਗਲਵਾੜਾ ਹੈਗਾ।
ਹੂੰ- ਹੂੰ।
ਤੇ ਪਿੰਗਲਵਾੜੇ, ਤੋਂ ਨਾ ਮਤਲਬ ਵੀ ਕੋਈ ਲੇਡੀ, ਇੱਥੋਂ ਕੋਈ ਕੁੜੀ ਦਾ ਬਰਡੇ ਹੋਣਾ। ਜਿਵੇਂ ਜਵਾਨ ਕੁੜੀ ਦਾ, ਕਿਸੇ ਦਾ ਹੈਗੀ, ਆ ਉਹ ਪੱਚੀ, ਛੱਬੀ ਸਾਲ ਦੀ ਉਹ ਆਪਣਾ ਬਰਡੇ, ਮਨਾਉਣ ਪਿੰਗਲ ਵਾੜੇ ਗਈ। ਤਾਂ ਉਹ, ਉਹ ਲੋਕਾਂ ਨਾਲ ਮਤਲਬ ਅਹ ਮਿਲ ਰਹੀ ਹੈ, ਨਾ ਉਹ ਕੋਈ, ਗੰਜ ਰਿਹਾ ਹੈ। ਕੋਈ ਤੜਫਰੇ ਰਿਹਾ ਹੈ। ਕੋਈ ਚੁੰਨੀ ਲੈ ਕੇ ਘੁੰਮਣ ਰਿਹਾ ਹੈ। ਕੋਈ ਪਾਗਲ ਪੰਥੀ ਕਰ ਰਿਹਾ ਹੈ। ਕੋਈ ਕੁਛ, ਕੋਈ ਕੁਛ ਕੋਈ ਲੇਟੇ ਹੀ ਹੋਇਆ। ਕੋਈ ਮਾਰੀ ਜਾ ਰਿਆ ਹੈ। ਆਪਦੇ ਨੂ ਮਤਲਬ ਮੈਨੂੰ ਉਹ ਚੀਜ਼, ਮੈਨੇ, ਮੇਰੇ ਅੱਗੇ ਪਰਮਾਤਮ ਨੇ, ਨਾਲ ਦੀ ਨਾਲ ਕਰਤੀ ਵੀ। ਆਪਾਂ ਕਹਿੰਦੇ ਆਪਾਂ ਦੁਖੀ ਆਂ। ਆਪਾਂ ਲੋਕਾਂ। ਉਹਨਾਂ ਲੋਕਾਂ ਨਾਲੋਂ, ਬਹੁਤ ਸਹੀ ਆ।
ਹਾਂ। ਇਹ ਗੱਲ ਹੈ।
ਉਹਨਾਂ ਦਾ ਹਾਲ ਦੇਖੋ। ਜਿਹੜੀਆਂ ਕੁੜੀਆਂ ਵਿਚਾਰੀਆਂ, ਆਪਦੇ ਜੋਗੀਆਂ ਵੀ, ਨਹੀਂ ਹੈਗੀਆਂ। ਜਵਾਨ ਕੁੜੀਆਂ, ਆਪ ਵੀ ਜੋਗੀਆਂ ਨੀ। ਜਵਾਨ ਬੰਦੇ ਆਪਣੇ, ਜੋਗੇ ਨੀ ਹਨਾ। ਉਹਨਾਂ ਨੂੰ ਦੇਖ ਕੇ ਕਰੀਦੇ। ਪਰਮਾਤਮਾ ਉਹੀ, ਅਸੀ ਸ਼ੁਕਰਾਨਾ ਨੀ ਕਰਦੇ।
ਹਾਂ, ਮਤਤਬ ਇਹ ਦੇਖ ਕੇ, ਸਾਨੂੰ ਫੇਰ ਤਸੱਲੀ ਮਿਲਦੀ ਹੈ। ਕਿ ਸਾਡੇ ਤੋਂ ਵੀ, ਹੈਗੇ ਦੁਖੀ। ਹੋ ਜੇ ਅੱਛੀ ਤਰ੍ਹਾਂ ਜੀਅ ਸਕਦੇ ਵੇ, ਤੇ ਅਸੀਂ ਕਿਉਂ ਨਾ ਜੀਏ ਦੇਖਿਆ ਹਾਂ ਏ ਹੀ ਹੋ ਕਰਦੇ ਨੇ, ਠੀਕ ਕਹਿੰਦੇ ਉਹ। ਮਸਤ, ਅਸੀਂ ਬਸ ਇਹ ਦੂਜਿਆਂ ਨੂੰ ਕਹੀ ਹੁੰਦਾ ਨਾ ਦੇਖੋ ਕੋਈ ਸਾਡੇ ਦੇ ਨਾਲ ਦਾ ਉਹ ਜ਼ਿਆਦਾ ਅੱਛਾ ਨਿਕਲ ਗਿਆ, ਅਸੀਂ ਉੱਧਰ ਦੇਖਦੇ ਰਹਿੰਦੇ ਹਾਂ। ਉਹ ਸਾਡੇ ਤੋਂ ਜ਼ਿਆਦਾ ਵਧੀਆ ਖੁਸ਼ ਏ, ਅਸੀਂ ਇਹ ਨੀ ਵੇਖਦੇ ਕਿ ਕਈ ਸਾਡੇ, ਤੋਂ ਵੀ ਹੈਗੇ ਨੇ। ਫੇਰ ਵੀ
ਆਹ। ਕੋਈ ਸਾਨੂੰ ਕਈ ਸਾਨੂੰ ਲੋਕ ਦੇਖਦੇ ਨੇ ਵੀ ਇਹ ਵਧੀਆ ਨੇ, ਕਾਸ਼ ਅਸੀਂ ਇੱਦਾਂ ਦੇ ਹੋ ਜਾਈਏ। ਹੈਨਾ ਅਸੀਂ ਦੂਜਿਆਂ ਨੂੰ ਦੇਖਦੇ ਹਾਂ, ਤਾਂ ਸਾਨੂੰ ਵੀ ਕੋਈ ਦੇਖਦਾ ਹੀ ਹੋਣਾ ਨਾ।
ਦੇਖਦਾ ਹੀ ਹੈ, ਏ ਤੇ ਹੈ ਹੀ ਹੈ। ਹੈਲੋ
ਪਰ ਉਹੀ ਹੈ ਵੀ ਆਪਾਂ ਲੋਕ ਥੋੜਾ ਜਿਹਾ ਉਹ ਕਰ ਜਾਂਨੇ ਆ, ਅਗੇ ਵੀ, ਚੱਲ ਛੱਡ ਜਿਵੇਂ ਕਿਵੇਂ ਹੈ, ਆਪਣਾ ਟਾਈਮ ਕੱਢੋ। ਏਦਾਂ ਹੀ ਹੋ ਜਾਂਦਾ, ਤੇ ਦਵਾਈਆਂ ਖਾ ਖਾ ਕੇ ਨਾ, ਪੇਟ ਭਰਿਆ ਪ ਜਿਵੇਂ ਨਾ ਮੈਨੂੰ ਹੁਣ ਇਨੇ ਭੁੱਖ ਲੱਗ ਰਹੀ ਹੈ ਮੈਂ ਤੁਹਾਨੂੰ ਦੱਸ ਨਹੀਂ ਸਕਦੀ, ਪੇਟ ਚ ਮੇਰੇ ਭੁੱਖ ਲੱਗ ਰਹੀ ਹੈ, ਬੱਟ ਮੈਨੂੰ ਨਾ ਅ ਮੱਤਲਬ ਚੈਸਟ ਤੋਂ ਨੀਚੇ, ਉਹ ਵਾਲੀ ਜਗ੍ਹਾ ਕਾਲਜੇ ਚ ਹੈਨਾ ਉੱਥੋਂ ਜੀਅ ਨੀ ਕਰਦਾ ਰੋਟੀ ਖਾਣ ਨੂੰ, ਉਹ ਪੇਟ ਚ ਮੇਰੇ ਗੁੜਗੁੁੜ ਆਵਾਜ ਆ ਜਾਂਦੀ ਹੈ, ਪਰ ਇਥੋਂ ਮੇਰਾ ਜਿਅ ਨਹੀਂ ਕਰਹਾ, ਰੋਟੀ
ਅੱਛਾ, ਮੱਤਲਬ ਤੁਹਾਨੂੰ ਭੁੱਖ ਲੱਗਦੀ ਹੈ ਪਰ ਖਾਣ ਦਾ ਦਿਲ ਨੀ ਕਰਦਾ।
ਦਿਲ ਨੀ ਕਰਦਾ, ਹਾਂ ਮੇਰੇ ਦਿਲ ਹੀ ਨੀ ਕਰ ਰਿਹਾ ਖਾਣ ਨੂੰ, ਭੁੱਖ ਨਾਲ ਮੇਰੀ ਜਾਣ ਨਿਕਲ ਵਰਗੀ ਹੋਈ ਪਈ ਹੈ।
ਹਾ ਨੀ, ਤੁਸੀਂ ਹਲੇੇ ਡਾਕਟਰ ਨੂੰ ਵੀ, ਹਾ ਖਾਂਦੇ ਹੋ, ਫਿਰ ਵੀ ਇਹ ਥੋੜਾ ਪਤਾ ਤਾਂ ਚੱਲਣੀ ਚਾਹੀਦੀ ਹੈ ਨਾ, ਪ੍ਰੋਬਲਮ ਕੀ ਆ ਫਿਰ
ਪਤਾ ਨੀ ਯਾਰ ਕੁੱਝ ਗਰਮੀਂ ਹੈ, ਤਾਂ ਹੁਣ ਗਰਮੀਂ ਗੁਰਮੀਂ ਕਰਕੇ ਹੋਏਗਾ ਵੈਸੇ ਤਾਂ ਏ ਦਿੱਕਤ ਹੁਣ ਹੀ ਹੋਈ ਹੈ। ਬੱਟ ਹੁਣ ਪੇਨ ਪੂਣ ਦੀ ਦਿੱਕਤ ਤਾਂ ਹੈਗੀ ਹੈ।
ਹ ਕੁੱਛ ਗਰਮੀ ਕਰਕੇ ਵੀ, ਵੈਸੇ ਵੀ ਥੋੜ੍ਹੀ ਭੁੱਖ ਤੇ ਵੈਸੇ ਘੱਟ ਏ, ਪਰ ਤੁਸੀਂ ਕਹਿੰਦੇ ਹੋ, ਦਿਲ ਕਰਦਾ ਭੁੱਖ ਲੱਗਦੀ ਹੈ, ਪਰ ਖਾਇਆ ਨੀ ਨਾ ਜਾਂਦਾ। ਹਾਂ, ਹੁ, ਤੇ ਵੈਸੇ ਗਰਮੀਆਂ ਚੱ ਤੁਸੀਂ ਤੁਸੀਂ ਗੋੋਂਦ ਕਤੀਰਾ ਵਗੈਰਾ ਯੂਜ ਕਰਦੇ ਹੋ।
ਹਾਂਜੀ ਹਾਂਜੀ ਚਲੋ ਕੋਈ ਆਇਆ ਹੈਗਾ, ਮੈਂ ਕਰਦੀ ਆਂ।
ਚਲੋ ਠੀਕ ਹੈ, ਔਕੇ ਬਾਏ।
ਔਕੇ ਬਾਏ